ਹੈਲੋ।
ਹੈਲੋ ਸੱਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਭਾਬੀ ਜੀ ਕੀ ਹਾਲ ਚਾਲ।
ਹਾਂਜੀ ਹਾਂ ਠੀਕ ਹੈ ਸ਼ੁਕਰ ਏ ਪਰਮਾਤਮਾ ਦਾ ਤੁਸੀਂ ਸੁਣਾਓ।
ਬਸ ਜੀ ਵਧੀਆਂ ਔਰ ਸੁਣਾਓ ਕੀ ਹੋ ਰਿਹਾ ਸੀ।
ਹਾਂਜੀ ਬਸ ਕੁਛ ਨੀ ਹੁਣ ਬਸ ਰੋਟੀ ਪਾਣੀ ਬਣਾ ਕੇ ਭਾਂਡੇ ਮਾਂਜ ਕੇ ਹੁਣ ਵਿਹਲੀ ਹੋਈ ਆ।
ਹਾਂਜੀ ਔਰ ਵੀਰ ਜੀ ਠੀਕ ਨੇ। ਬੱਚੇ ਹੋਰ ਗਰਮੀਂ ਬੜੀ ਹੋਈ ਪਈ ਹੈ ਪਾਬੀ ਬੜੀ ਗਰਮੀਂ। ਇੱਥੇ ਤਾਂ ਬਹੁਤ ਬੁਰਾ ਹਾਲ ਹੈਗਾ।
ਬਹੁਤ ਗਰਮੀਂ ਦਾ ਤਾਂ ਪੁੱਛੋ ਈ ਨਾ ਤੁਸੀਂ ਕੁੱਛ।
ਹਾਂ ਬਹੁਤ ਬੁਰਾ ਹਾਲ ਹੋਇਆ ਪਿਆ।
ਹਾਂ ਹੋਰ।
ਪਰ ਏ ਰੋਟੀ ਪਾਣੀ ਮਸੀ ਬਸ ਲੰਘਣ ਵਾਲੀ ਗੱਲ ਹੋਈ।
ਬਸ ਹਾਂ ਉਹੀਂ ਨਾਂ ਬਸ।
ਹਾਂਜੀ ਮੌਸਮ ਇੱਕੋ ਵਾਰੀ। ਠੰਡਾ ਹੋ ਜਾਂਦਾ ਵੇ ਕਦੀ ਵੇਖੋ ਤਾਂ ਕਦੀ ਸਹੀ ਪਿੱਛੇ ਬਾ ਮੀਂਹ ਪੈ ਗਿਆ ਦੋ ਚਾਰ ਦਿਨ। ਘੱਟੋ- ਘੱਟ ਇਹ ਹੋ ਗਿਆ ਸੀ ਕਿ ਚਲੋ ਮੌਸਮ ਸਹੀ ਹੋ ਗਿਆ ਹੁਣ ਅੱਜ ਤਾਂ ਦੋ ਤਿੰਨ ਦਿਨ ਤੇ। ਬਿਲਕੁਲ ਹੀ ਕੋਟ ਹੋਈ ਬਿਲਕਲ
ਘੋਟ ਹੋਈ ਪਈ ਏ ਪੜਾਸ ਨਿਕਲਦੀ। ਮੀਂਹ ਜਦੋਂ ਪੈਂਦਾ ਨਾ ਬਾਅਦ ਫੇਰ ਉਹ ਮਿੱਟੀ ਪੜਾਸ ਛੱਡਦੀ ਹੈ ਮਤਲਬ ਜ਼ਮੀਨ। ਨਾ ਪੜਾਸ ਛੱਡਦੀਆਂ ਤੇ ਹੋਰ ਜਿਆਦਾ ਗਰਮੀ ਮਾਸੇ ਲੱਗਦੇ।
ਏ ਸੀ ਕਮਰੇ ਚ ਚੱਲਦੇ ਨੇ। ਤੇ ਬਾਹਰ ਨਿਕਲੋ ਤਾਂ ਇਦਾਂ ਪੱਟੀ ਜਲਦੀ ਪਈ ਹੈ
ਬਸ ਏ ਸੀ। ਥੱਲੇ ਜਾਣਗੇ।
ਬਸ- ਬਸ ਚੌਵੀ ਘੰਟੇ ਤਾਂ ਬਸ ਏਸੀ 'ਚ' ਬਹਿ ਨੀ ਆਉਂਦਾ ਨਾ ਰਸੋਈ ਤਾਂ। ਬਾਹਰ ਹੈਗੀ ਹੈ ਤੇ ਕੰਮ ਤਾਂ ਕਰਨਾ ਹੀ ਹੁੰਦਾ ਭਾਬੀ ਕੱਪੜੇ ਧੋਣੇ ਸੌ ਕੰਮ ਆਉਂਦਾ ਵਾ।
ਕੰਮ ਕੀਤੇ ਬਿਨਾਂ ਗੁਜਾਰੇ ਵੀ ਨੀ ਹੁੰਦੇ ਸਾਰੇ ਕੰਮ ਹੀ ਜ਼ਰੂਰੀ ਏ ਕਿਹੜਾ।
ਤੇਰੇ ਕੰਮ ਆਉਂਦੇ ਨੇ ਬਾਹਰ ਵੇਖੋ ਇੰਨਾ ਹੁਣ ਕੰਮ ਆਉਂਦੇ ਨੇ ਅੱਜ। ਉਹੀ ਨਾ ਕਦੀ ਟੰਕੀ ਵਾਲੇ ਨੂੰ ਬੁਲਾ ਕੇ ਲਿਆਓ ਪਲੰਬਰ ਨੂੰ ਕਦੀ ਉਹ। ਪੱਖਾ ਠੀਕ ਕਰਾਇਆ ਏ ਬਥੇਰੇ ਕੰਮ ਆਦੇ ਨੇ ਛੋਟੇ- ਛੋਟੇ।
ਹਾਂ ਗਰਮੀਆਂ ਤੇ ਬਥੇਰੇ ਆ ਨਿਕਲ ਆੰਦੇ ਕਦੇ ਕੁਛ ਖ਼ਰਾਬ ਹੋਇਆ ਏ ਤੇ ਕਦੀ ਕੁਝ।
ਹਾਂ ਬਸ ਉਹੀ ਹੈ ਨਾ ਬਸ ਸਾਰਾ ਦਿਨ ਲੱਗੇ ਰਹੋ ਲੱਗੇ ਰਹੋ ਕਈ। ਕੰਮ ਕੰਮ ਨਹੀਂ ਮੁੱਕਦੇ।
ਬੜੇ ਤੰਗ ਕਰਦੇ ਹੈਗੇ ਐ। ਤੇ ਉਹ ਫੋਨ ਕਰ- ਕਰ ਕੇ ਸੱਦੋ ਤਾਂ ਤਰਲੇ ਮਾਰ- ਮਾਰ ਕੇ ਤਾਂ।
ਮੋਬਾਇਲ ਲੈ ਲੋ ਮੋਬਾਇਲ ਕਿਹੜਾ ਕਿਸ ਮੋਬਾਇਲ ਖ਼ਰਾਬ ਪਿਆ ਰਿਹਾ ਮੇਰਾ ਪੰਜ ਸੱਤ ਦਿਨ। ਇੰਨੀ ਔਖੀ ਆਈ ਹੋਈ ਮੋਬਾਇਲ। ਦੀ ਵੇਖਿਆ ਜਾਏ ਤਾਂ ਮੋਬਾਇਲ ਬਥੇਰੇ ਸੁੱਖ ਦਿੰਦੇ ਨੇ ਔਰ ਵੇਖਿਆ ਜਾਏ ਤਾਂ ਮੋਬਾਇਲ। ਨਾਲ ਕਹਿੰਦਾ ਕਿ ਬੜਾ ਹੀ ਪਵਾੜੇ ਵੀ। ਬੜੇ ਨੁਕਸਾਨ ਤੇ ਇਹ ਹੈਗੇ ਨੇ ਮੋਬਾਈਲਾਂ ਦੇ ਹੁਣੇ ਸਾਡੇ ਗੁਆਂਢੀ ਹੈਗੇ ਨੇ ਇੱਕ। ਉਹ ਵਿਚਾਰੇ ਮੀਆਂ ਬੀਵੀ ਹੈਗੇ ਨੇ ਉਹਨਾਂ ਨੂੰ ਪਤਾ ਕੁਛ ਜ਼ਿਆਦਾ ਹੈ ਨੀ ਜ਼ਿਆਦਾ ਪੜ੍ਹੇ ਲਿਖੇ। ਵਿਚਾਰੇ ਹੈਗੇ ਨੀ ਸਹੀ ਉਹ ਵਿਚਾਰੇ ਨੂੰ ਕੁੱਛ। ਪਤਾ- ਪੁਤਾ ਚੱਲਿਆ ਨੀ ਹੋਣਾ ਉਹਣੇ ਆਪਣਾ ਮੋਬਾਇਲ ਐਵੇਂ ਚਲਾਉਂਦੇ ਨੇ ਵਿਚਾਰੇ। ਮੋਬਾਇਲ ਥੋੜਾ ਬਹੁਤਾ ਉਹਨਾਂ ਦਾ ਪੁੱਤਰ ਭਾਰ ਰਹਿੰਦਾ ਕਨੇਡਾ ਤਾਂ ਉਹ ਵਿਚਾਰਾ। ਉਹਦੇ ਨਾਲ ਗੱਲ ਗੁਲ ਕਰਦੇ ਨੇ ਤੇ ਉਹ ਪੈਸੇ ਪੂਸੇ ਵੀ ਪਾਵਾਉਂਦਾ ਰਹਿੰਦਾ ਵੈ ਉਹਨਾਂ ਨੂੰ ਇਤਨੀ ਸਮਝ ਤਾਂ ਹੈ ਨੀ ਵਿਚਾਰਿਆਂ ਨੂੰ ਤਾਂ ਕੋਈ ਇੱਕ ਕੋਈ ਫਰੋਡੀ ਹੈਗਾ ਸੀ ਉਹ ਕੋਈ ਆਇਆ ਮੈਂ ਫੋਨ ਆਇਆ ਉਹਨਾਂ ਦੇ ਕੋਲ ਜਿਹੜੇ ਆਂਟੀ ਟੀ ਜੀ ਹੈਗੇ ਨੇ ਉਹਦੇ ਕੋਲ ਕਹਿੰਦਾ ਕਿ ਨਾ ਤੁਹਾਡਾ ਬੈਂਕ ਦਾ ਕੋਈ ਨੰਬਰ ਹੈਗਾ। ਉਹ ਪ੍ਰੋਬਲਮ ਆ ਗਈ ਤੁਹਾਡੀ ਨਾ ਪੇਮੈਂਟ ਨੀ ਆਈ ਇਸ ਵਾਰੀ ਇਸ ਵਾਰੀ। ਤੇ ਤੁਸੀਂ ਨਾ ਆਪਣੀ ਪੇਮੈਂਟ ਵਾਸਤੇ ਨਾ ਇਹ ਬਟ ਦਬਾਓ ਨੀਲਾ ਜਹਾ ਬਟਨ। ਹਮ ਲਿੰਕ ਨੂੰ ਦਬਾਓ ਉਹ ਵਿਚਾਰੀ ਸਿੱਧੀ ਆ ਗਈ ਆਂਟੀ ਸਾਡੇ ਉਹਨੇ ਸੋਚਿਆ ਮੇਰੇ ਪੁੱਤਰ ਨੇ ਹੀ ਪੈਸੇ ਪਾਉਂਣੇ ਨੇ ਉੱਥੇ ਹੋਰ ਕਿੰਨੇ ਪਾਉਂਣੇ ਨੇ। ਉਹਨੇ ਕਲਿੱਕ ਕਰ ਦਿੱਤਾ ਵਿਚਾਰੀ ਨੇ ਔਰ ਉਹ ਉਹ ਵਿਚਾਰੇ ਦਾ ਸਕੈਮ ਹੋ ਗਿਆ ਬੈਂਕ ਹੀ ਖਾਲੀ ਹੋ ਗਿਆ ਉਹਨਾਂ ਦਾ। ਰੋਂਦੇ ਸੀ ਹਾਂਜੀ। ਮੈਂ ਕਹਿ ਤਾ ਰਹੀ ਹਾਂ ਬਸ ਹਰ ਚੀਜ਼ ਫਾਇਦੇ ਵਾਲੀ ਵੀ ਹੈਗੀ ਏ ਭਾਬੀ ਤੇ ਨੁਕਸਾਨ ਵੀ ਬਥੇਰੇ ਨੇ ਹੁਣ ਮੋਬਾਇਲ ਫਾਇਦਾ ਵੀ ਬਥੇਰਾ ਦਿੰਦੇ ਨੇ ਹੁਣ ਬੰਦੇ ਕੋਲ ਮੋਬਾਇਲ ਨਾ ਹੋਵੇ ਤੇ ਕਹਿੰਦਾ ਮੋਬਾਈਲ ਨਾਲ ਦੇਖੋ ਸੋ ਸੁੱ ਵੀ ਹੁੰਦੇ ਨੇ ਵੇਖਿਆ ਜਾਏ ਕਿ ਮੋਬਾਇਲ ਬੈਠੇ ਬੈਠੇ ਘਰੇ ਬਿੱਲ ਜਮਾ ਕਰਾ ਲੋ ਬੈਠੇ ਬੈਠੇ ਸਿਲੰਡਰ ਬੁੱਕ ਕਰਾਲੋ ਬੈਠੇ ਬੈਠੇ ਫੋਨ ਤੇ ਗੱਲ ਹੋ ਜਾਂਦੀ ਆ ਵੀਡੀਓ ਕੋਲ ਹੋ ਜਾਂਦੀ ਆ ਲੇਕਿਨ ਸੁੱਖ ਵੀ ਹੈਗੇ ਨੇ ਤੇ ਬਥੇਰੇ ਹੁਣ ਅੱਜ ਕੱਲ੍ਹ ਚੱਲਾ ਉਹ ਜਿਹੜੇ ਹੈਗੇ ਹੈਵੀ ਸਕੈਮ ਆ ਗਏ ਨੇ। ਉਹ ਐ ਸਾਰੇ ਕਹਿਣਾ ਕਿ ਆਨੰਦ ਦੇ ਨਾਲ ਹੁੰਦਾ ਸਾਰਾ ਕੁਛ ਹੁਣ ਵੇਖਿਆ ਜਾਏ ਅਸੀਂ ਵੀ ਘਰ ਬੈਠੇ ਬੈਠੇ ਸਾਰਾ ਕੰਮ ਕਰਨੇ ਈ ਆ ਮੋਬਾਈਲਾ ਤੋਂ ਹੁਣ ਤਾਂ ਸ਼ੋਪਿੰਗ ਹੋ ਜਾਂਦੀਆਂ ਨੇ। ਖਾਣ ਦਾ ਸਮਾਨ ਘਰੇ ਆ ਜਾਂਦਾ ਰਾਸ਼ਨ ਦਾ ਸਮਾਨ ਘਰੇ ਆ ਜਾਂਦਾ ਇੱਕ ਔਡਰ ਤੇ ਕੈਬ ਘਰੇ ਆ ਜਾਂਦੀ ਐ ਪਰ ਉਹੀ ਵੇਖਿਆ ਜਾਂ ਏ ਵੈਸੇ ਤਾਂ ਦੇਖਿਆ ਸਰਕਾਰ ਵਿਚਾਰੀ ਲੱਗੀ ਹੋਈ ਐ ਕਰਨ ਇਹ ਚ ਕਿ ਹਾਂ ਬਾਈ ਮੋਬਾਇਲਾਂ ਦੇ ਡਿਜੀਟਲ ਵਣ ਜਾਵੇ ਇੰਡੀਆ ਪਰ ਉਹੀ ਗੱਲ ਆ ਗਈ ਨਾ ਇਹ ਜਿਹੜੇ ਵਿੱਚ ਹੁੰਦੇ ਨੇ ਨਾ ਇਸ ਕਰਕੇ ਜਿਹੜੇ ਜਨਾਨੇ ਆ ਚ ਕੇ ਵਿਖਾਈਆਂ ਨੇ ਅਰ ਸਭ ਬੈਂਕ ਬੂੰਂਕ ਜਿਹੜੇ ਖਾਲੀ ਕਰ ਲੈਂਦੇ ਨੇ ਇਹ ਔਖੇ ਆਈ ਹੁੰਦੀ ਐ ਬਸ ਬਸ ਜਿਹੜੇ ਵਿਚਾਰੇ ਪੜ੍ਹੇ ਲਿਖੇ ਨੇ ਨਾ ਉਹ ਤਾਂ ਬਚ ਜਾਣਗੇ ਜਿਹੜੇ ਨਹੀਂ ਪੜ੍ਹੇ ਲਿਖੇ ਉਹ ਵਿਚਾਰੇ ।
ਉਹ ਵਿਚਾਰੇ ਏਦਾਂ ਹੋ ਜਾਂਦੇ ਆ ਕੀ
ਚੀਜ਼ਾਂ ਦਾ ਬੜਾ ਸੁੱਖ ਵੀ ਐ ਤੇ ਨਹੀਂ ਵੀ ਹੈਗਾ ਹੁਣ ਸਾਡਾ ਫਰਿੱਜ ਖ਼ਰਾਬ ਪਿਆ ਰਿਹਾ ਪੰਦਰਾਂ ਦਿਨ ਤੇ ਉਹ ਠੀਕ ਕਰਨ ਈ ਨਾ ਆਵੇ ਭਰਾ ਈ ਅਸੀਂ ਕਿਹਾ ਭਰਾ ਇਹਨੂੰ ਠੀਕ ਤਾ ਕਰ ਜਾ ਗਰਮੀ ਦਾ ਟਾਈਮ ਆ ਕਹਿੰਦਾ ਪਿੱਛੋਂ ਬਾਈ ਆ ਜਦੋਂ ਫਰਿੱਜ ਲੈਣ ਜਾਓ ਤਾਂ ਕਹਿੰਦੇ ਕੰਪਨੀ ਗਰੰਟੀ ਦਿੰਦੀ ਐ ਹੈ ਜਦੋਂ ਕੰਪਨੀ ਗਰੰ ਟੀ ਦੇ ਦਿੰਦੀ ਐ ਤਾਂ ਫੇਰ ਉਸ ਤੋਂ ਬਾਅਦ ਜਦੋਂ ਠੀਕ ਹੋਣ ਦਾ ਟੈਇਮ ਆਇਆ ਤਾਂ ਕੰਪਨੀ ਨੇ ਕੋਈ ਪਾਰਟ ਈ ਨਾ ਭੇਜਿਆ ਵੀਹ ਦਿਨ ਹੋ ਗਏ ਨੇ ਫਰਿੱਜ ਖ਼ਰਾਬ ਪਿਆ ਭਾਬੀ। ਇੰਨੀ ਔਖਿਆਈ ਆਉਂਦੀ ਐ ਗਰਮੀ ਵਿੱਚ ਉਹ ਨਾ ਈ ਹੁੰਦਾ ਕੰਪਨੀਆਂ ਦਾ ਗਰੰਟੀ ਕੋਈ ਗਰੰਟੀ ਨੀ ਹੁੰਦੀ ਉਸ ਉਸ ਤੋਂ ਬਾਅਦ ਇੰਨੀ ਔਖੇਆਈ ਹੋਈ ਐ ਇੰਨੀ ਔਖੇਆਈ ਹੋਈ ਐ ਦਸ ਚੱਕਰ ਕੱਟ ਆਏ ਆ ਉਹ ਕੋਈ ਆਂਦਾ ਈ ਨੀ ਠੀਕ ਕਰਨ ਵਾਸਤੇ ਕਹਿੰਦੇ ਪਿੱਛੋਂ ਕੰਪਨੀ ਤੋਂ ਆਏਗਾ ਕਿਹੜੀ ਕੰਪਨੀ ਤੋਂ ਆਏਗਾ ਬਾਈ ਜਦੋਂ ਅਸੀਂ ਲੈਣ ਜਾਂਨੇ ਆ ਤਾਂ ਤੁਸੀਂ ਤਾਰੀਫ਼ ਦੇ ਪੁੱਲ ਬੰਦ ਦੇਓ ਕਿ ਇਹ ਕੰਪਨੀ ਇਹ ਦਿੰਦੀ ਪਈ ਐ ਕੰਪਨੀ ਇਹ ਦਿੰਦੀ ਪਈ ਐ ਕੁਛ ਨੀ ਹੈਗਾ ਅੱਜ ਕੱਲ੍ਹ। ਹਰ ਕੋਈ ਬੰਦਾ ਲੱਗਿਆ ਬਸ ਆਪਣਾ ਕਹਿੰਦਾ ਕਮਾਈ ਕਰਨ ਚ ਲੱਗਿਆ ਹੋਇਆ ਹੋਰ ਕੁਛ
ਕੱਲ ਸਾਰੇ ਆਪਣਾ ਆਪਣਾ ਈ ਸੋਚਦੇ ਆ ਕਿਸੇ ਦੀ ਕੋਈ ਪਰਵਾਹ ਨੀ ਅੱਜ ਕੱਲ ਬਸ ਮੈਂ ਆਪਣਾ
ਪੈਸਾ ਕਮਾ ਲਈਏ ਚਾਹੇ ਗ਼ਲਤ ਤਰੀਕੇ ਨਾਲ ਚਾਏ ਸਹੀ ਤ ਕਮਾਈਏ ਬਸ ਪੈਸਾ ਕਮਾਣ ਦੀ ਪਈ ਏ ਲੋਕਾਂ ਨੂੰ ਬਸ ਸਭ ਕੁਛ ਪੈਸਾ ਰਹਿ ਸਹੀ ਗੱਲ ਐ‌ ਬ ਇਹ ਤਾਂ ਬੰਦਾ ਕਹਿੰਦਾ ਨੀ ਪਹਿਲੇ ਹੁੰਦੇ ਸੀ ਬੰਦੇ ਵੱਡੇ ਸਾਡੇ ਹੁੰਦੇ ਸੀ ਜਿਹੜੇ ਮਿਹਨਤਾ ਕਰਦੇ ਸੀ ਹੈ। ਮਿਹਨਤ ਕਰਕੇ ਹੁਣ ਕਹਿੰਦੇ ਮਿਹਨਤ ਨਾ ਕਰਨੀ ਪਵੇ, ਅੱਜ ਕੱਲ ਦੇ ਬੱਚੇ ਜਾਂਦੇ ਨੇ ਬਸ ਸਾਨੂੰ ਮਿਲ ਜਾਵੇ ਪੈਸਿਆ ਬਿਨਾਂ ਮਿਹਨਤ ਦਾ, ਉਹ ਬਸ ਗਲਤ ਕੰਮ ਕਰਕੇ ਹਾਂ ਉਈ ਏ ਨਾ ਇਹ ਨੀ ਸੋਚਦੇ ਨਾ ਕਿ ਹਾਂ ਬਈ
ਉਹੀ ਨਾ ਤਾਂ ਈ ਤੇ ਦੁਨੀਆਂ ਤੇ ਪਾਪ ਵਧੀ ਜਾਂਦੇ ਨੇ। ਫਿਰ ਕਿਉਂਕਿ ਦੋ ਨੰਬਰ ਦਾ ਪੈਸਾ ਪਚਦਾ ਨਹੀਂ ਐ। ਕਿਹਨੂੰ ਪਚਦਾ ਕਿਸੇ ਨੂੰ ਨੀ ਪਚੇਗਾ ਪੈਸਾ ਹਾਂ। ਤੇ ਉਹ ਫਿਰ ਦੁਨੀਆਂ ਤੇ ਪਾਪ ਵੱਧਣੇ ਈ ਐ।
ਹਾਂਜੀ ਹਾਂਜੀ ਉਹ ਤਾਂ ਹੈ ਈ, ਔਰ ਸੁਣਾਓ ਗੁੜੀਆ ਠੀਕ ਐ।
ਹਾਂਜੀ ਹਾਂਜੀ ਸ਼ੁਕਰ ਐ ਪਰਮਾਤਮਾ ਦਾ।
ਕੋਰਸ ਪੂਰਾ ਉਹ ਪਾਰਲਰ ਦਾ ਕੋਰਸ ਕਰ ਰਹੀ ਸੀ।
ਹਾਂਜੀ ਉਹ ਤੇ ਹੋ ਗਿਆ ਇਹਦਾ ਕੰਪਲੀਟ ਹੋ ਗਿਆ ਹੁਣ ਤੇ ਬਲਕਿ ਨੀ ਹੁਣ
ਤਾਂ ਹੋਣ ਕੀ ਜੋਬ ਕਰ ਰਹੀ ਉੱਥੇ ਕਿ ਅਜੇ ਟ੍ਰੇਨਿੰਗ ਪ੍ਰੈਕਟਿਸ ਹੀ ਕਰ ਰਹੀ ਐ।
ਨਹੀਂ- ਨਹੀਂ ਇਹਨੂੰ ਨਾ ਕੀ ਕਹਿੰਦੇ ਨੇ ਫਰੀਲੈਂਸਿੰਗ ਸ਼ੁਰੂ ਕੀਤਾ ਹਲੇ
ਅੱਛਾ- ਅੱਛਾ ਕਦੋਂ
ਹਾਂਜੀ ਇਹ ਹੋ ਗਿਆ ਥੋੜਾ ਟਾਈਮ ਈ ਤੇ ਉਹ ਬਿਲਕੁਲ ਨੀ ਗਾਹਕ ਬਣਨਗੇ ਨਾ।
ਹਾਂਜੀ-ਹਾਂਜੀ ਹਾਂਜੀ ਚਲੋ ਇਹ ਵੀ ਐ।
ਹਾਂ ਬੋਰਡ ਬਣਵਾ ਲਿਆ ਵਾ ਬੋਰਡ ਬਣਵਾ ਕੇ ਬਾਹਰ ਲਾ ਲਿਆ ਹੈ ਨਹੀਂ
ਅੱਛਾ- ਅੱਛਾ ਚਲੋ ਇਹ ਵੀ ਚੰਗਾ ਹੋਇਆ ਚਲੋ ਥੋੜਾ ਬਹੁਤਾ ਕਹਿਣਾ ਕਿ ਇਹ ਵੀ ਸਟਾਰਟਿੰਗ ਕਰਨੀ ਸੀ। ਬੱਚੇ ਦਾ ਢਿੱਡ ਖੁੱਲਦਾ ਹੀ ਹੈ ਫਿਰ ਹਾਂਜੀ। ਹਾਂਜੀ- ਹਾਂਜੀ, ਅੱਛਾ-ਅੱਛਾ ਹਾਂਜੀ ਤਾਂ ਫੁੱਲ ਕੋਰਸ ਹੀ ਕੀਤਾ ਉਹਨਾਂ ਨੇ ਪਾਰਲਰ ਦਾ
ਹਾਂਜੀ ਫੁੱਲ ਕੀਤਾ ਨੇੇ ਮੇਕਅਪ ਦਾ, ਵਿਟੀਸ਼ਨ ਦਾ, ਨੇਲਸ ਆਟ
ਨੇਲ ਆਟ ਹਾਂਜੀ -ਹਾਂਜੀ ਕੱਲ ਬੜਾ ਚਲਿਆ ਹੋਇਆ ਹੇਅਰ ਦਾ ਵੀ ਬੜਾ ਹੀ ਅੱਜ
ਮੈਂ ਕਿਹਾ ਅਪਲੋਡ ਕਰਵਾ ਦਾ ਇੱਕੋ ਵਾਰੀ ਨਾ ਫਿਰ ਜੇ ਹੁਣ ਆਪਾਂ ਦੇਣਾ ਤੇ ਫਿਰ ਆਪਣਾ ਪੂਰਾ ਹੀ ਦੇਈਏ ਉਹ ਕੀ ਹੋਇਆ ਨਾ ਇੱਧਰ ਦਾ ਬੰਦਾ ਨਾ ਉੱਧਰ
ਜੀ ਹਾਂ ਤਾਂਈ ਐ।
ਮੈਂ ਤੇ ਚਲੋ ਛੱਡ ਦਿੱਤਾ, ਮੈਂ ਕਿਹਾ ਔਖੇ ਸੌਖੇ ਹੋ ਕੇ ਆਪਣਾ ਪੂਰਾ ਕਰਵਾ ਹੀ ਦੇਈਏ।
ਹਾਂ ਬਿਲਕੁਲ ਬਿਲਕੁਲ ਹੋਰ ਵੀ ਕਹਿੰਦਾ ਕਿ ਬਹੁਤ ਅੱਜ ਕੱਲ ਵਹੀ ਕਹਿੰਦਾ ਕਿ ਮੇ ਐਪ ਬੜੇ ਚਲੇ ਹੋਏ ਨੇ, ਅੱਜ ਕੱਲ ਸਾਰਾ ਲੋਕੀਂ ਕਰਦਾ ਹੈ ਕਿ ਹਰ ਫੰਕਸ਼ਨ ਤੇ ਮਿਕ ਮੇਕਅਪ ਹੁਣ ਸਾਡੇ ਇੱਥੇ ਦਾ ਫੰਕਸ਼ਨ ਸ਼ੁਰੂ ਹੋਣ ਵਾਲੇ ਨੇ ਹੁਣ ਤੀਜ ਆਏਗੀ ਤੀਜ ਤੇ ਮੇਕਅਪ ਹੋਏਗਾ ਫਿਰ ਉਹ ਬਟ ਆਂਦੀ ਗਣੇਸ਼ ਚਤੁਰਥੀ ਸਭ ਤੇ ਹੁਣ ਮੇਕਅਪ ਜਨਮ ਅਸ਼ਟਮੀ ਤੇ ਸਾਡੇ ਇੱਥੇ ਨਾ ਹੁਣ ਸਾਰਾ, ਲੋਕੀਂ ਨਾ ਹਰ ਚੀਜ਼ ਦੀ ਪਾਰਟੀਆਂ ਕਰਦਾ ਵਾ ਕਿੱਟੀ ਪਾਰਟੀ ਰੱਖੇਗਾ ਤਾਂ ਪਾਰਟੀ ਵੀਅਰ ਮੇਕਅਪ ਤਾਂ ਚੱਲਦਾ ਹੀ ਵਾ ਕਹਿਣਾ ਕਿ ਪਾਰਟੀ ਵੀਅਰ ਮੇਕਅਪ
ਸਹੀ ਗੱਲ ਉਹੀ ਨਾ ਜਿੱਥੇ ਵੀ ਜਾਣਾ ਮੇਕਅਪ ਚੱਲਣਾ ਹੀ ਚੱਲਣਾ।
ਬਸ-ਬਸ, ਹੁਣ ਸੀਜਨ ਹੋ ਜਾਏਗਾ ਸ਼ੁਰੂ ਉਨਤੀ ਘੱਟੋ-ਘੱਟ ਤੀਰੇ ਤੀਰੇ ਤੀਰੇ ਇੱਥੇ ਵੀ ਹੁਣ ਆਈ, ਹਾਂ ਅੱਗੇ ਵਿਆਹ ਸ਼ਾਦ ਸ਼ਾਦੀਆ ਨੇ ਆਪਣਾ ਧੀਰੇ -ਧੀਰੇ ਏਨੂੰ ਕਹੋ ਪ੍ਰੈਕਟਿਸ ਕਰੀ ਜਾਏ ਆਪਣਾ
ਹਾਂਜੀ- ਹਾਂਜੀ ਨਈ ਕਰਵਾ ਚੌਥ ਠੀਕ ਰਿਹਾ ਸੀ ਵੈਸੇ ਕਰਵਾ ਚੌਥ ਤੋ ਹੋ ਗੇਆ ਸੀ।
ਹਾਂਜੀ-ਹਾਂਜੀ।
ਹਾਂਜੀ ਤੇ ਫੇਰ ਵੀ ਏਦਾਂ ਨਾ ਮਤਲਬ ਕਿ ਗੁਰ ਮਾਹਰਾਜ ਦੀ ਕਿਰਪਾ ਨਾ ਠੀਕ ਹੋ ਗੇਆ ਸੀਗਾ, ਹੁਣ ਗਰਮੀ ਕਰਕੇ ਥੋੜ੍ਹਾ ਘੱਟ ਹੋ ਗੇਆ ਵਾ
ਹਾਂਜੀ -ਹਾਂਜੀ ਓ ਥੋੜਾ ਜੇਆ, ਓ ਥੋੜਾ ਜੇਆ ਮੌਸਮ ਹੈਗਾ ਨਾ ਇਸ ਮੌਸਮ ਨੂੰ ਥੋੜੇ ਫੇ਼ਸੀਅਲ ਫੂਸ਼ਅਲ ਕਰਕੇ ਘੱਟ ਕਰਾਂਦਾ ਵਾ ਓਇਲੀ- ਓਇਲੀ ਹੋ ਜਾਂਦੇ ਪਸੀਨੇ ਆਂਦੇ ਨੇ ਓਇਲੀ ਕੋਈ ਨਈ ਜਾਂਦੀ ਜਾਵੇ, ਹਾਂਜੀ ਹਾਂਜੀ ਕੋਈ ਨਾ ਹੁਣ ਅੱਗੇ ਤਾਂ ਹੈ ਈ ਆ ਮੈਂ ਤਾਂ ਖੁਦ ਈ ਸੋਚ ਰਹੀ ਸੀ ਮੈਂ ਕੇਆ ਤੁਸੀਂ ਕੈ ਰਏ ਸੀ ਨਾ ਗੁੜੀਆਂ ਸਿੱਖਦੀ ਪਈਏ, ਮੈਂ ਕੇਆ ਚਲੋ ਜਾਵਾਂਗੀ। ਕਿਸੇ ਦਿਨ ਮੈਂ ਵੀ ਕਰਾ ਕੇ ਆਣੀ ਐ, ਮੇਰੇ ਆਪਣੇ ਹੇਅਰ ਬੜੇ ਖ਼ਰਾਬ ਹੋਏ ਪਏ ਸੀ ਭਾ ਵੀ ਇੰਨੇ ਜ਼ਿਆਦਾ ਡੈਮਿਜ਼ ਹੋਏ ਪਏ ਸੀ ਮੈਂ ਕੇਆ ਮੈਂ ਵੀ ਨਾ ਲੈਣੀ ਹਾਂ ਇਸ ਸਪਾ ਵਗੈਰਾ ਜਾ ਕੇ ਥੋੜਾ ਜੇਹਾ ਔਰ ਹਾਂਜੀ- ਹਾਂ ਇਨਾ ਵੀ ਸਮੂਥਨਿਕ, ਕੈਰਟਿਨ ਕੁਛ ਕਰਾਨੀ ਐ ਮੇਰੇ ਵੀ ਬੜੇ ਡੈਮੇਜ ਹੋਏ ਪਏ ਨੇ ਵਾਲ, ਓਹ ਹਾਂਜੀ- ਹਾਂਜੀ। ਹਾਂਜੀ। ਮੈਂ ਏਈ ਪੁੱਛਣਾ ਸੀ ਮੈਂ ਕ ਚ ਪੁੱਛਾਂਗੀ ਪ੍ਰੋਡਕਟ ਕੇਂਦੀ ਸੀ ਮੈ ਪੇਲੇ ਮੇਰੀ ਗੱਲ ਹੋਈ ਸੀ ਕੇਂਦੀ ਸੀ- ਸਡੋਰੀਅਲ ਦੇ ਵੀ ਲਗਾ ਲੈਂਣੀ ਆ ਮੈਟ੍ਰਿਕਸ। ਤੇ ਮੈਂ ਕੇਆ ਹਾਂ ਮਤਲਬ ਚੰਗੇ ਪ੍ਰੋਡਕਟ ਹੋਣੇ ਚਾਈਦੇ ਨੇ ਅੱਜ- ਕੱਲ੍ਹ ਤੁਆਨੂੰ ਪਤਾ ਈ ਏ।
ਪ੍ਰੋਡਕਟ ਤੇ ਵਧੀਆ ਈ ਰੱਖਦੀ ਏ ਕੰਪਨੀ ਦੇ ਹਲਕੇ ਨੀ ਰੱਖਦੀ, ਕਿਉਂਕਿ ਫੇਰ ਅਗਲੇ ਦਾ ਲਾਮਾ ਆਵੇ ਓ ਕੀ
ਹਾਂਜੀ ਹਾਂਜੀ ਬਿਲਕੁਲ-ਬਿਲਕੁਲ ਜੀ ਕੈਣਾ ਕਿ ਪੇਲੇ ਪੇਲੇ ਸਾਡਾ ਕਲਾਇੰਟ ਖੁਸ਼ ਹੋਣਾ ਚਾਈਦਾ, ਕਲਾਇੰਟ ਖੁਸ਼ ਹੋ ਕੇ ਗੇਆ ਤਾਂ ਫਿਰ ਤਾਂ ਤੁਆਡਾ ਆਪਣੇ ਆਪ ਈ ਕੰਮ ਚੱਲੇਆ- ਚੱਲੇਆ ਭਾਬੀ ਹਾਂ, ਸੈਟੀਸਫੈਕ ਸ਼ਨ ਜ਼ਰੂਰੀ ਐ, ਚਾਹੇ ਕੀਸੀਂ ਡਾਕਟਰ ਕੋਲ ਜਾਓਗੇ ਤਾਂ ਵੀ ਸੈਟਿਸਫੈਕਸ਼ਨ ਜ਼ਰੂਰੀ ਐ, ਪਾਰਲਰ ਕੋਲ ਜਾਓਗੇ ਤਾ ਵੀ ਸੈਟਿਸਫੈਕਸ਼ਨ ਚਾਈਦਾ, ਸੰਤੁਸ਼ਟੀ ਚਾਈਦੀ ਆ ਪੇਲੇ ਬੰਦੇ ਦੀ ਸੰਤੁਸ਼ਟੀ ਹੋ ਗਈ ਸਭ ਕੁਸ਼ ਹੋ ਗਿਆ।
ਹਾਂ ਏਦਾ ਕੰਮ ਤਾਂ ਸਾਰੇਆਂ ਨੂੰ ਪਸੰਦ ਆ ਜਾਂਦਾ ਵਾ, ਜੇੜਾ ਇੱਕ ਵਾਰੀ ਕਰਵਾਆ
ਆਪਣਾ ਔਰ ਆਪਣਾ ਏਨੂੰ ਵਧਾਏ ਕੰਮ ਨੂੰ ਏ ਚੰਗੀ ਲਾਈਨ ਫੜੀ ਹੋਈ ਐ ਏਨੇ ਆਪਣਾ ਸਈ
ਕੋਈ ਨੀ ਆ ਜਾਣਾ ਤੁਸੀਂ ਵੀ ਕਰਵਾ ਲੈਣਾ ਜੋ ਕਰਵਾਣਾ ਹੈਗਾ।
ਹਾਂ ਮੈਂ ਸੋਚੇਆ ਹੀ ਹੋਇਆ ਸੀ ਮੈਂ ਕੇਆ ਮੈਂ ਜਾਵਾਂਗੀ ਨਾ ਮੈਂ ਨੇਲ ਆਰਟ ਬਾਰੇ ਕਰਾਵਾਂਗੀ ਤੇ ਹੇਅਰ ਦਾ ਵੀ ਕਰਾਣਾ ਮੈਨੂੰ ਬੜ ਸ਼ੌਕ ਐ ਤੁਆਨੂੰ ਪਤਾ। ਸ਼ੁਰੂ ਤੋਂ ਈ। ਹੇਅਰ ਮੇਰੇ ਸਾਰੇ ਖ਼ਰਾਬ ਹੋ ਗਏ ਨੇ ਓ ਕੈਣਾ ਕਿ ਹ ਮੇਰੇ ਕੋਲ ਥਾਇਰੋਇਡ ਹੋ ਗੇਆ ਸੀ। ਨਾ ਮੈਨੂੰ। ਤੇ ਥਾਇਰੋਇਡ ਕਰਕੇ ਮੇਰੇ ਬਾਲ ਬੁਲ ਜੜ ਗਏ ਨੇ, ਬਥੇਰੇ ਡੈਮੇਜ ਹੋ ਗਏ, ਹਾਂਜੀ। ਹਾਰਮੋਨਸ ਦਾ ਹੁੰਦਾ ਡਾਕਟਰ ਕੋਲ ਗਈ ਸੀ, ਓ ਕੇਂਦੇ ਹਾਰਮੋਨਸ ਦੀ ਵਜਾ ਤੋਂ ਹੁੰਦਾ ਵਾ ਸਾਰਾ।
ਹਾਰਮੋਨਸ ਦੀ ਵਜਾ ਤੋ ਨਾ ਅੰਦਰੋ ਅੰਦਰ ਓ ਤਾ ਹਾਂਜੀ -ਹਾਂਜੀ।
ਉਹੀ ਆ ਗਈ ਨਾ ਆਪਣੇ ਤੋ ਹੁਨ ਵੱਧ ਕਿ ਕਿੱਥੋਂ ਹੁਣੇ ਕੋਈ ਬਾਲ ਆਣੇ ਨੇ ਮੈਂ ਕੇਆ ਚਲੋ ਜੋੜਓ ਤਾਂ ਕਰਾ ਕੇ ਵੇਖਣੀ ਟ੍ਰਰੀਟਮੈਂਟ ਏਦੇ ਨਾਲ ਈ ਥੋੜੇ ਸਹੀ ਹੋ ਜਾਣ ਡੈਮੇਜ ਵਾਲ।
ਮਿੰਟ ਹੋਏਗਾ ਨਾ। ਅ ਤੇ ਆਪਣਾ ਠੀਕ ਹੋ ਜਾਣਾ।
ਹਾਂਜੀ ਹਾਂਜੀ। ਹੋਰ ਤੁਸੀਂ ਆਓ ਕਦੇ ਚੱਕਰ ਲਗਾਓ ਘਰੇ ਆਦੇ ਨੀ ਤੁਸੀਂ ਬਿਲਕੁਲ ਵੀ।
ਬਸ ਹੋਰ ਘਰੋ ਨਿਕਲਿਆ ਈ ਨਈ ਜਾਂਦਾ ਤੁਆਨੂੰ ਪਤਾ ਈ ਆ ਫਿਰ ਹਹ
ਕੇਂਦੇ ਮੌਸਮ ਦੀ ਇਮਾਰਤਾ ਹੈਗੀ ਆ ਇਸ ਸਮੇਂ ਗਰਮੀ ਚ ਗਰਮੀ ਆਦੀ ਏ। ਸਰਦੀ ਚ ਸਰਦੀ ਆਉਂਦੀ।
ਆਂ, ਆਪਣਾ ਅੱਗੋਂ ਮੌਸਮ ਠੀਕ ਹੋਏਗਾ ਨਾ। ਠੰਡਾ ਮਿੱਠਾ ਮੌਸਮ ਹੋਏਗਾ ਨਾ। ਤੇ ਫਿਰ ਮੈਂ ਲਾਵਾਂਗੀ ਚੱਕਰ ਕੋਈ ਨੀ। ਹੁਣ ਤੁਸੀਂ ਆਓ ਪਹਿਲੇ ਲੈਣਾ ਸੂੰ ਵੀ ਨਾਲ ਲੈਣਾ ਇਸੇ ਬਹਾਨੇ ਘੁੰਮ ਫਿਰ ਜਾਣ
ਬਿਲਕੁਲ ਲਿਆਵਾਂਗੇ ਜੀ ਲਿਆਵਾਂਗੇ ਭਾਬੀ ਜੀ। ਹਾਂਜੀ ਜ਼ਰੂਰ, ਨਹੀਂ ਲਿਆਵਾਂਗੇ। ਤੁਸੀਂ ਵੀ, ਧਿਆਨ ਰੱਖੋ। ਠੀਕ ਆ ਠੀਕ ਏ। ਸ਼ਸ਼ਰੀ ਕਾਲ ਭਾਬੀ ਜੀ ਸ਼ਸ਼ਰੀ ਕਾਲ।
ਠੀਕ, ਸ਼ਸ਼ਰੀ ਕਾਲ ਜੀ ਸ਼ਸ਼ਰੀ ਕਾਲ। ਰਾਮ ਰਾਮ ਚਾੜਨੇ